ਹੈਲੋ, ਹਾਂਜੀ ਸਸਰੀ ਕਾਲ ਜੀ, ਹੋਰ? ਠੀਕ ਐ ਤੁਸੀਂ ਸੁਣਾਓ?
ਮੈਂ ਵਦੀਆ ਮੈਂ ਕੇਆ ਬੜੇ ਦਿਨ ਹੋ ਗਏ ਗੱਲ ਨੀ ਹੋਈ‌। ਗੱਲ ਕਰਾਂ
ਹਾਂਜੀ-ਹਾਂਜੀ ਚਲੋ ਵਦੀਆ ਕੀਤਾ ਤੁਸੀਂ ਫੋਨ ਕੀਤਾ।
ਹਾਂਜੀ, ਮੈਂ ਕਹਿ ਰਹੀ ਸੀ ਅਸੀਂ ਸੈਰ ਕਰਨ ਚੱਲਿਆ ਕਰੀਏ ਸਵੇਰੇ।
ਹਾਂਜੀ?
ਮੈਂ ਕਿਹਾ ਸੈਰ ਕਰਨ ਚੱਲਿਆ ਕਰੀਏ ਸਵੇਰੇ।
ਸੈਰ ਕਰਨ!
ਹਾਂਜੀ, ਸਵੇਰੇ ਮਾਤਾ ਤੁਸੀਂ ਆ ਜਾਇਆ ਕਰੋ ਨਾ ਮੇਰੇ ਘਰ ਤੇ ਫੇਰ ਅਸੀਂ ਇੱਕਠੇ ਚੱਲਿਆ ਕਰਾਂਗੇ।
ਅੱਛਾ ਜੀ, ਠੀਕ ਏ, ਕੋਈ ਨੀ ਚੱਲ ਜਿਆ ਕਰਾਂਗੇ।
ਮੈਨੂੰ ਨਾ ਕੋਈ ਸਾਥ ਨਹੀਂ ਲੱਭ ਰਿਹਾ ਜਾਣ ਲਈ ਤੇ ਮੈਂ ਕਿਹਾ ਤੁਹਾਨੂੰ ਤੁਹਾਨੂੰ ਪੁੱਛ ਕੇ ਵੇਖਾਂ ਜੇ ਤੁਸੀਂ ਚੱਲੋਗੇ ਤੇ ਇਕੱਠੇ ਚੱਲ ਪਾਵਾਂਗੇ।
ਕੋਈ ਨੀ ਚੱਲ ਜਵਾਗੇ।
ਹਾਂਜੀ, ਕਿਉਂਕਿ ਨਾ ਚ ਅਹ ਸਾਥ ਹੋਏ ਨਾ ਤੇ ਬੰਦੇ ਨੂੰ ਪਤਾ ਨੀ ਲੱਗਦਾ ਹੈਗਾ। ਸੈਰ ਆਸਾਨੀ ਨਾਲ ਹੋ ਜਾਂਦੀ ਐ।
ਇਹ ਤੇ ਹੈ ਵੇ, ਇੱਕ ਤੋਂ ਦੂਜੇ ਬੰਦੇ ਨਾਲ ਥੋੜਾ ਜਲਦੀ ਤੁਰਿਆ ਵੀ ਜਾਂਦਾ ਵੇ। ਇਕੱਲੇ ਫਿਰ ਥੋੜਾ ਜਿਹਾ ਹੋ ਜਾਂਦਾ ਫ਼ਰਕ ਪੈਂਦਾ।
ਹਾਂਜੀ ਹਾਂਜੀ।
ਹੋਰ ਸੁਣਾਓ ਠੀਕ ਠਾਕ ਘਰ ਸਭ ਵਧੀਆ?
ਹਾਂਜੀ ਹਾਂਜੀ ਸਭ ਵਧੀਆ। ਤੁਸੀਂ ਸੁਣਾਓ?
ਬਸ ਠੀਕ ਠਾਕ।
ਹਾਂਜੀ। ਹੋਰ ਦੱਸੋ?
ਹੋਰ ਸਭ ਵਧੀਆ।
ਮੈਂ ਬਾਹਰ ਡੋਗੀ ਬੈਠੇ ਦੇ ਸੀ ਉਹਨਾਂ ਨੂੰ ਚਾਹ ਅ ਦੁੱਧ ਥੋੜਾ ਤੇ ਚਾਹ ਮਿਕਸ ਕਰਕੇ ਨਾ ਚਾਹ ਪਈਦੀ ਸੀ। ਮੈਂ ਕਿਹਾ ਚੱਲ ਉਹਨਾ ਨੂੰ ਪਾ ਦੁੱਧ ਦੇ ਦਾ ਥੋੜਾ ਜਿਹਾ।
ਹਾਂਜੀ ਹਾਂਜੀ, ਦੇਖੋ ਸ ਮੈਂ ਤਾਂ ਕਹਿ ਰਹੀ ਸੀ ਕਿਉਂਕਿ ਜਦੋਂ ਅਸੀਂ ਸਵੇਰ ਦੀ ਸੈਰ ਕਰਨ ਜਾਣੇ ਆ ਨਾ ਤੇ ਸਾਡਾ ਮੰਨ ਮੰਨ ਵੀ ਸ਼ਾਂਤ ਰਹਿੰਦਾ। ਤੇ ਸਿਹਤ ਵੀ ਅੱਛੀ ਹੋ ਜਾਂਦੀ ਏ।
ਹਾਂਜੀ ਹਾਂਜੀ ਐ ਤੇ ਹੈ ਵੇ, ਉ ਉਹਦੇ ਨਾਲ ਥੋੜ੍ਹਾ ਜਿਹਾ ਫਰੈਸ਼-ਫਰੈਸ਼ ਵੀ ਬੰਦਾ ਰਹਿੰਦਾ ਵੇ, ਚੁਸਤ ਵੀ ਰਹਿੰਦਾ ਥੋੜ੍ਹਾ ਜਿਹਾ। ਸੈਰ ਕਰਨ ਦੇ ਨਾਲ, ਨਾਲੇ ਸਰੀਰ ਵੀ ਨਾ, ਸਰੀਰ ਵੀ ਮੈਨ ਮੇਨਟੇਨ ਰਹਿੰਦਾ ਵੇ।
ਹਾਂਜੀ, ਐਕਟਿਵ ਹੋ ਜਾਂਦਾ ਨਾ ਸਰੀਰ।
ਹਾਂਜੀ।
ਨਾਲੇ ਸਵੇਰ ਦੀ ਹਵਾ ਸਭ ਤੋਂ ਸ਼ੁੱਧ ਹੁੰਦੀ ਏ। ਤੇ ਵਾਤਾਵਰਨ ਵੀ ਸਵੇਰ ਦੇ, ਸਵੇਰ ਦੇ ਟਾਈਮ ਵਾਤਾਵਰਨ ਵੀ ਸ਼ਾਂਤ ਹੁੰਦਾ। ਤਾਜ਼ੀ-ਤਾਜ਼ੀ ਹਵਾ ਮਿਲਦੀ ਐ, ਪ੍ਰਦੂਸ਼ਣ ਵੀ ਘਂਟ ਹੁੰਦਾ ਐ। ਇਹਦੇ ਨਾਲ ਸਾਨੂੰ ਸਾਹ ਲੈਣਾ ਵੀ ਸੌਖਾ ਹੋ ਜਾਂਦਾ।
ਹਾਂਜੀ ਐ ਤੇ ਹੈ।
ਮੈਂ ਮੈਂ ਤਾਂ ਵੈਸੇ ਦੇਰ ਨਾਲ ਉੱਠਣ ਦੀ ਆਦੀ ਆ। ਪਰ ਮੈਂ ਕਿਹਾ ਹੁਣ ਮੈਂ ਸ਼ੁਰੂ ਕਰਨੀ ਕਰਨੀ ਏ। ਤਾਈ ਮੈਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਮੈਂ ਉੱਠ ਜਾਂਨੀ ਆਂ ਵੈਸੇ ਜਦੋਂ ਕਾਕੇ ਨੇ ਸਕੂਲ ਜਾਣਾ ਓਏ। ਤੇ ਮੈਂ ਉੱਠ ਜਾਂਨੀ ਆਂ ਅਹ ਪੌਣੇ ਛੇ ਵਜੇ ਉੱਠ ਜਾਂਨੀ ਆਂ। ਤੇ ਪਰ ਹੁਣ ਮੈਂ ਸੈਰ ਤੁਆਡੇ ਨਾਲ ਸੈਰ ਕਰਨ ਦਾ ਸੋਚ ਰੀ ਆਂ। ਤੇ ਮੈਂ ਸਾਢੇ ਚਾਰ ਚਾਰ ਵ, ਸਾਢੇ ਚਾਰ ਉੱਠਾਂਗੀ ਪੰਜ ਵਜੇ ਛਲਿਆ ਕਰਾਂਗੀ।
ਹਾਂਜੀ ਪੰਜ ਵਜੇ ਬੋਤ ਨਾਲੇ ਚਾਨਣ ਵੀ ਬੋਤ ਜਾਦਾ ਹੋ ਜਾਂਦਾ। ਮੁੱ ਮਤਬ ਦਿਨ ਚੜ ਲੱਗ ਜਾਂਦਾ ਥੋੜਾ ਜਿਨਾ।
ਹਾਂਜੀ ਜਾਂ ਨੇਰੇ 'ਚ ਵੀ ਜਾਣਾ ਸਈ ਨੀ ਨਾ ਕੁੱਤੇ ਵੀ ਮਗਰ
ਨਈ - ਨਈ। ਕੁੱਤੇ ਵੀ ਫੇਰ ਅੱਜ ਕੱਲ ਇਨਸਾਨਾਂ ਕੋਲੋਂ ਵੀ ਤਾਂ ਡਰ ਲੱਗਦਾ ਨੇਰੇ ਵਿੱਚ।
ਹਾਂਜੀ ਕੋਸ਼ਿਸ਼ ਸ਼ੁਰੂ ਕਰਾਂਗੀ, ਮੈਂ ਕੱਲ ਤੋਂ ਉੱਠਣ ਦੀ ਤੇ
ਹਾਂਜੀ ਕੋਈ ਨੀ ਤੁਸੀਂ ਬਣਾ ਲੈਣਾ ਪ੍ਰੋ, ਹਾਂਜੀ ਫੇਰ ਰੋਟੀ ਰੈਗੂਲਰ ਰੋਟੀ ਰਟੀਨ ਬਣ ਜੇ ਗੀ ਨਾ।
ਹਾਂਜੀ ਹਾਂਜੀ ਰੋਜ਼ ਉੱਠਣ ਦੀ ਕੋਸ਼ਿਸ਼ ਕਰਾਂਗੀ ਤੇ ਆਪੇ ਰੋਟੀਨ ਬਣ ਜੇਗੀ। ਫੇਰ ਤੇ ਕਿਸੇ ਨੂੰ ਉਠਾਣ ਦੀ ਵੀ ਲੋੜ ਨੀ ਪੈਣੀ ਮੈਂ ਆਪੇ ਉੱਠ ਜਿਆ
ਹਾਂਜੀ -ਦੋ ਕੁ ਦਿਨ ਔਖਾ ਹੁੰਦਾ ਫੇਰ ਫੇਰ ਉੱਠ ਲਗਾਤਾਰ ਆਪਣੇ ਆਪ ਈ ਜਾਗ ਖੁੱਲ ਜਾਂਦੀ ਏ।
ਹਾਂਜੀ ਹਾਂਜੀ ਨਾਲੇ ਮੈਂ ਨਾ ਤੁਆਨੂੰ ਫੋਨ ਕਰ ਦਾਂਗੀ, ਜਾਂ ਜੇ ਤੁਸੀਂ ਜੇ ਜਲਦੀ ਉੱਠ ਉੱਠ ਜਾਂਦੇ ਆ ਤੇ ਤੁਸੀਂ ਮੈਨੂੰ ਫੋਨ ਮਾਰਦਿਆਂ ਕਰਨਾ।
ਹਾਂਜੀ ਜੇੜਾ ਮਤਲਬ ਪੈਲਾਂ ਉੱਠ ਗਿਆ ਤੇ ਓ ਦੂਸਰੇ ਨੂੰ ਬੈਲ ਕਰ ਦੇਗਾ।
ਹਾਂਜੀ ਹਾਂਜੀ ਕਿਉਂਕਿ ਰੋਜ਼ ਸ਼ੈਰ ਕਰਨ ਨਾਲ ਨਾ ਦਿਲ ਵੀ ਮਜ਼ਬੂਤ ਹੁੰਦਾ। ਤੇ ਖੂਨ ਦਾ ਸੰਚਾਰ ਵੀ ਵਧੀਆ ਹੁੰਦਾ, ਸਰੀਰ ਵੀ ਚੁਸਤ ਰੈਂਦਾ। ਵਜ਼ਨ ਨੂੰ ਵੀ ਸੰਤੁਲਿਤ ਰੱਖਣ 'ਚ ਮਦਦ ਮਿਲਦੀ ਏ, ਤੇ ਐਸੇ ਕਰਕੇ ਬੜਾ ਮਾੜਾ ਮੇਰਾ ਬੜਾ ਮਨ ਕਰਦਾ ਕੀ ਮੈਂ ਵੀ ਸ਼ੈਰ ਕਰਾਂ। ਮੈਂ ਕਈ ਲੋਕਾਂ ਨੂੰ ਦੇਖਦੀ ਆਂ ਸ਼ੈਰ ਕਰਦੇ ਹੋਏ, ਪਰ ਮੇਰੀ ਹਿੰਮਤ ਨੀ ਪੈਂਦੀ ਉੱਠਣ ਦੀ, ਰੋਜ਼ ਰੋਜ਼ ਕੈ ਕੇ ਸੋਵਾਂਗੀ। ਕੀ ਨਈ ਮੈਂ ਜਾਵਾਂਗੀ। ਹਾਂਜੀ ਹਾਂਜੀ ਐਹੀ ਗੱਲ ਐ, ਬਾਕੀ ਨਾ ਸਾਥ ਨੀ ਮਿਲਦਾ ਪਿਆ ਸੀ ਕੋਈ।
ਅੱਛਾ ਜੀ।
ਸਾਥ ਮਿਲੇ ਤੇ ਬੰਦਾ ਚਲੇ ਈ ਜਾਂਦਾ, ਨਾਲੇ ਸਵੇਰ ਦੀ ਸੈਰ ਨਾ ਪਰਸ਼ਾਨੀ ਵੀ ਦੂਰ ਹੁੰਦੀ ਏ, ਤੇ ਮਨ ਨੂੰ ਵੀ ਸ਼ਾਂਤੀ ਮਿਲਦੀ ਏ। ਪੂਰਾ ਦਿਨ ਐਂਂਜ ਤਾਜਗੀ ਭਰਿਆ ਰੈਂਦਾ ਆ ਪੂਰਾ ਦਿਨ, ਐਂਜ ਐਕਟਿਵ ਰੈਂਦਾ ਪੂਰਾ ਦਿਨ।
ਐ ਤੇ ਹੈ ਵੇ ਸਵੇਰੇ ਜ਼ਲਦੀ ਉੱਠਣ ਦੇ ਨਾਲ ਤੇ ਬੰਦੇ ਦੇ ਕਈ ਕੰਮ ਵੀ ਜੇੜੇ ਰੁਕ ਹੁੰਦੇ ਆ ਨਾ ਓ ਵੀ ਜ਼ਲਦੀ ਹੋ ਜਾਂਦੇ ਐ, ਸੈਰ ਕਰਨ ਕਰਕੇ ਆਣ ਨਾਲ।
ਹਾਂਜੀ ਮੈਂ ਪੈਲਾਂ ਮੈਂ ਪੈਲਾਂ ਜਾਂਦੀ ਸੀ ਨਾ ਸੈਰ ਕਿਸੇ ਨਾਲ ਜਾਂਦੀ ਸੀ ਤੇ ਮੈਂ ਓਥ ਓਥੇ ਦੇਖਦੇ ਸੀ ਲੋਕੀ ਸਵੇਰੇ ਸਵੇਰੇ ਯੋਗਾ ਕਰ ਰਏ ਹੁੰਦੇ ਸੀ, ਪ੍ਰਣਾਯਮ ਕਰਦੇ ਹੁੰਦੇ ਕੀ ਓਦੇ ਨਾਲ ਮੈਂ ਫੇਰ ਲੋਕਾਂ ਨੂੰ ਪੁੱਛਣਾ ਹਾਂਜੀ ਹਾਂਜੀ ਪਾਰਕ 'ਚ। ਤੇ ਮੈਂ ਫੇਰ ਲੋਕਾਂ ਨੂੰ ਪੁੱਛਦੀ ਸੀ ਐਦੇ ਅ ਯੋਗਾ ਤੇ ਪ੍ਰਣਾਯਮ ਕਰਨ ਨਾਲ ਕੀ ਲਾਭ ਹੁੰਦੇ ਨੇ, ਓ ਕੈਂਦੇ ਐ ਮਤਾ ਜੋ ਸਵੇਰ ਦੀ ਜ ਅਸੀਂ ਕਸਰਤ ਕਰਦੇ ਆਂ। ਸਾਡੇ ਓ ਸਾਨੂੰ ਸਾਹ ਲੈਣ 'ਚ ਜੇੜੀ ਦਿੱਕਤ ਆਂਦੀ, ਓ ਬਿਲਕੁਲ ਠੀਕ ਹੋ ਜਾਂਦੀ ਏਦੇ ਨਾਲ। ਤੇ ਨਾਲੇ ਜੋ
ਤੂ ਐ ਸਵੇਰੇ ਅਹ ਸੈਰ ਕਰਨ ਦੇ ਨਾਲ
ਹਾਂਜੀ ਹਾਂਜੀ ਨਾਲੇ ਨਾ ਸਵੇਰੇ- ਸਵੇਰੇ ਪੰ-ਪੰਛੀ ਚੀ ਚਹਿ ਚਹਾਂਦੇ ਆ ਨਾ ਚਹਿਚਹਾਰਟ ਹੁੰਦੀ ਐ। ਤੇ ਉਹ ਬੜੀ- ਬੜੀ ਵਧੀਆ ਲੱਗਦੀ ਹੈ ਕੰਨਾਂ ਨੂੰ ਇੰਝ ਬੜਾ ਵਧੀਆ ਸਕੂਨ ਮਿਲਦਾ ਹੈ ਵਧੀਆ।
ਹੁਣ ਤੇ ਐ ਪਕਸ਼ੀ ਵਗੈਰਾ ਕਿੰਨੇ ਘੱਟ ਗਏ ਨੇ ਐ ਅੱਲਗ ਐਹ ਚੀਜ਼ਾਂ ਕਰਕੇ
ਹਾਂਜੀ ਹਾਂਜੀ।
ਨਾਲੇ ਮੈ ਸਵੇਰੇ- ਸਵੇਰੇ ਦੇਖੋਂ ਅ ਸ਼ੇਵਰ ਦੀ ਖੂਬਸੂਰਤੀ ਵੱਖਰੀ ਹੁੰਦੀ ਐ। ਸੂਰਜ ਚੜ੍ਹਦਾ ਹੁੰਦਾ ਹੈ ਠੰਡੀ ਹਵਾ ਚੱਲ ਰਹੀ ਹੁੰਦੀ ਏ, ਤੇ ਸਭ ਭੱਜ ਜੋ ਪਾਰਕ ਵਗੈਰਾ ਚ ਜਾਨੇ ਆ, ਹਰਿਆਲੀ ਚ ਪੰਛੀਆਂ ਦੀ ਮਿੱਠੀ- ਮਿੱਠੀ ਆਵਾਜ਼ ਮਨ ਨੂੰ ਇੰਨੀ ਖ਼ੁਸ਼ੀ ਦਿੰਦੀ ਏ ਨਾ ਕੀ ਪੁੱਛਾਂ ਈ ਨਾ ਤੁਸੀਂ ਪਰ ਅੱਜ ਅੱਜ-ਕੱਲ ਦੇ ਅੱਜ- ਕੱਲ ਦੇ ਲੋਕ ਪਤਾ ਕੀ ਕਰਦੇ ਨੇ ਅੱਜ- ਕੱਲ ਦੇ ਲੋਕ ਮੋਬਾਇਲ ਲੈ ਕੇ ਜਾਂਦੇ ਆ ਨਾਲ
ਅੱਛਾ ਉੱਥੇ ਬੈਠ ਕੇ ਮੋਬਾਇਲਾਂ ਚ ਵੀਡੀਓ ਵੇਖ
ਹਾਂ ਜੀ। ਮੋਬਾਇਲ, ਕੰਪਿਊਟਰ ਲੈ ਕੇ ਜਾਂਦੇ ਮੋਬਾਇਲ ਲੈ ਕੇ ਜਾਂਦੇ ਨੇ ਤੇ ਕੰਨਾਂ ਚ ਟੂਟੀਆਂ ਲਾਈਆਂ ਹੁੰਦੀਆਂ ਲੋਕਾਂ ਨੇ ਤੇ ਤੁਰੀ ਜਾਂਦੇ ਨੇ, ਤੁਰੀ ਜਾਂਦੇ ਨੇ, ਕਿਸੇ ਨਾਲ ਕਿਸੇ ਨਾਲ ਹੱਸ ਹੱਸਣਾ ਨੀ ਰਸਤੇ 'ਚ ਕਿਸੇ ਨੇ ਬੋਲਣਾ ਨੀ, ਹਾਂ ਜੀ ਨਾਲੇ ਅੱਜ- ਕੱਲ ਹਾਂਜੀ ਹਾਂਜੀ। ਅੱਜ-ਕੱਲ੍ਹ ਨਾ ਨਾਲੇ ਲੋਕੀ ਜਿਆਦਾ ਕੰਪਿਊਟਰ ਚ ਤੇ ਮੋਬਾਇਲਾਂ 'ਚ ਆਪਣਾ ਜ਼ਿਆਦਾ ਸਮੇ ਖ਼ਰਾਬ
ਹਾਂ ਐਹ ਤੇ ਹੈ। ਇੱਕ ਦੂਜੇ ਨਾਲ ਗੱਲ ਕਰਨ ਨਾਲੋਂ ਬ ਜ਼ਿਆਦਾ ਵਧੀਆ ਸਮਝਦੇ ਕਿ ਮੋਬਾਈਲ 'ਚ ਗੱਲ ਕਰ ਲਈਏ ਫੋਨ ਵਿੱਚ ਗੱਲ ਕਰੀਏ ਸਭ ਤੋਂ ਵਧੀਆ ਰਹੇਗਾ।
ਹਾਂ ਜੀ ਸਹੀ ਗੱਲ ਏ। ਦੇਖੋ ਜਿਆਦਾ ਦੇਰ ਅਸੀਂ ਲੰਬੇ ਅ ਲੰਬੇ ਟਾਈਮ ਤੇ ਸ ਸਕਰੀਨ ਦੇ ਸਾਹਮਣੇ ਰਹਾਂਗੇ, ਫੇਰ ਸਾਡਾ ਸਰੀਰ ਵੀ ਥੱਕ ਜਾਂਦਾ।
ਇਹਤੇ ਐ ਅੱਖਾਂ ਨੂੰ ਇੰਨਾ ਨੁਕਸਾਨ ਹੁੰਦਾ ਐ।
ਹਾਂ ਜੀ ਹਾਂ ਜੀ ਬਿਲਕੁਲ। ਸਵੇਰ ਦੇ ਦੇਖੋ ਜੇ ਸਵੇਰ ਦੀ ਸੈਰ ਕਰਾਂਗੇ, ਸਰੀਰ ਨੂੰ ਸਰਗਰਮ ਕਰਦਾ ਐ। ਅੱਖਾਂ ਤੇ ਮਨ ਨੂੰ ਵੀ ਆਰਾਮ ਦਿੰਦਾ ਉਹਦੇ ਨਾਲ। ਸਵੇਰ ਦੀ ਸੈਰ ਨਾਲ ਸਾਡੀਆਂ ਅੱਖਾਂ ਤੇ ਮਨ ਵੀ ਅ ਆਰਾਮ ਦਿੰਦੀਆਂ ਨੇ।
ਹਾਂ ਜੀ।
ਦੇਖੋ, ਬਜ਼ੁਰਗਾਂ ਤੇ ਬੱਚਿਆਂ ਲਈ ਵੀ ਸੈਰ ਬਹੁਤ ਵਧੀਆ। ਪਰ ਅੱਜ -ਕੱਲ ਦੀ ਜੋ ਬੱਚੇ ਨੇ ਤੇ ਬਜ਼ੁਰਗ ਨਈ ਕਰ ਪਾਦੇ ਐ, ਸੈਰ ਵਗੈਰਾ ਨਈ ਕਰ ਪਾਦੇ।
ਹਾਂ ਜੀ। ਹੋਰ ਵਧੀਆ
ਹਰ ਉਮਰ ਅ ਹਾਂ ਜੀ। ਹਰ ਉਮਰ ਦੇ ਬੰਦਿਆਂ ਨੂੰ ਆਪਣੇ ਅਨੁਸਾਰ ਸੈਰ ਕਰਨੀ ਚਾਈਦੀ ਏ।
ਹਾਂ ਜੀ, ਸੈਰ ਤੇ ਸੈਰ ਤੇ ਬਹੁਤ ਜ਼ਰੂਰੀ ਹੈਗੀ ਐ।
ਹਾਂਜੀ ਹਾਂਜੀ।
ਸੈਰ ਉਹ ਥੋੜਾ ਬੋਤਾ ਐਕਸਰਸਾਈਜ਼ ਐਹ ਵੀ ਬਹੁਤ ਜ਼ਰੂਰੀ ਐ ਥੋੜ੍ਹੀ ਐਕਸਰਸਾਈਜ਼ ਬੰਦਾ ਕਰੇ ਸੈਰ ਕਰੇ।
ਹਾਂਜੀ-ਹਾਂਜੀ। ਇਹਦੇ ਨਾਲ ਨਾ ਸਿਹਤਮੰਦ ਜੀਵਨ ਇੱਕ ਸਧਾਰਨ ਤੇ ਪ੍ਰਭਾਵਸ਼ਾਲੀ ਆਦਤ ਪੈ ਜਾਂਦੀ ਏ। ਜੋ ਸਾਡੇ ਜੀਵਨ ਵਿੱਚ ਆਸਾਨੀਆਂ ਪੈਦਾ ਕਰਦੀ ਏ।
ਹਾਂਜੀ।
ਸਾਨੂੰ ਹਾਂ ਸਾਨੂੰ ਮੈਂ ਐਹ ਐਹ ਕਹਿਣਾ ਸੀ ਤੁਹਾਨੂੰ ਨਾ ਤੁਸੀਂ ਨਾ ਸ਼ੂਜ ਪਾ ਕੇ ਜਾਣਾ ਜਿਹੜੇ ਤੁਹਾਨੂੰ ਕੰਫਰਟੇਬਲ ਲੱਗਦੇ ਹੋਣ ਨਾ ਉਹ ਪਾਣਾ। ਕਿਉਂਕਿ ਅਸੀਂ ਨਾ ਸੜਕ ਦੇ ਬਜਾਏ ਪਾਰਕ ਚ ਜਾ ਕੇ ਜਿਆਦਾ ਸੈਰ ਕਰਨੀ ਵਧੀਆ ਰਹਿੰਦੀ ਏ। ਤੇ ਅਸੀਂ ਉੱਥੇ ਸ਼ੂਜ ਲਾ ਕੇ ਨੰਗੇ ਪੈਰੀ ਤੁਰਾਂਗੇ ਪਾਰਕ ਚ। ਤੇ ਜਿਹਦੇ ਨਾਲ ਸਾਡੀਆਂ ਅੱਖਾਂ ਦੀ ਜਦੋਂ ਘਾਸ ਤੇ ਤੁਰੋ ਤੇ ਸਾਡੀ ਅੱਖਾਂ ਦੀ ਰੋਸ਼ਨੀ ਵੈਸੇ ਹੀ ਕਹਿੰਦੇ ਆ ਨਾ ਵੱਧ ਜਾਂਦੀ ਏ।
ਹਾਂਜੀ ਹਾਂਜੀ ਘਾਹ ਤੇ ਤੁਰਨ ਨਾਲ ਤੇ ਕਹਿੰਦੇ ਐ ਕਿ ਅੱਖਾਂ ਦੀ ਰੋਸ਼ਨੀ ਅਹ ਵੱਧਦੀ ਏ।
ਹਾਂਜੀ।
ਹਾਂ ਇੱਕ ਜਾਮੁਨ ਖਾਣ ਦੇ ਨਾਲ ਉਹਦੇ ਨਾਲ ਵੀ। ਸਰੀਰ ਦੇ ਵਿੱਚ ਕਿੰਨਾ ਅ ਮਤਲਬ ਹੁੰਦਾ ਕਈ ਚੀਜ਼ਾਂ ਦਾ। ਫੈਦਾ ਹੁੰਦਾ ਜਾਮੁਨ ਖਾਣ ਦੇ ਨਾਲ ਵੀ।
ਅੱਛਾ, ਜੀ ਐ ਮੈਨੂੰ ਨੀ ਪਤ ਤਾ ਸੀ ਚਲੋ ਠੀਕ ਐ ਹੁਣ ਤੇ ਬੜਾ ਹੀ ਜਾਮਨ ਆਇਆ ਦਾ ਸਾਡੇ ਵੱਲ।
ਅੱਛਾ, ਜੀ ਨਹੀਂ। ਹੂੰ, ਹੂੰ ਸਾਡੇ ਵੀ ਪੇੜ ਲੱਗਿਆ ਦਾ ਬਿਲਕੁਲ ਸਾਹਮਣੇ ਬੜਾ ਜਾਮੁਨ ਡਿੱਗਦਾ। ਪਰ ਉੱਥੇ ਬਹੁਤ ਜਿਆਦਾ ਨਾ ਉਹ ਮਧੂਮੱਖੀਆਂ ਦਾ ਛੱਤਾ ਵੀ ਬਹੁਤ ਹੈਗਾ ਵੇ। ਉਤਾਰ ਨੀ ਪਾਂਦੇ ਉਹ ਥੱਲੇ ਡਿੱਗਦੇ ਉਹ ਥੱਲੇ ਡਿੱਗਣ ਨਾਲ ਫਿਸ ਜਾਂਦੇ ਨੇ।
ਹਾਂਜੀ ਹਾਂਜੀ ਤੇ ਫੇਰ ਉੱਥੇ ਸ਼ਹਿਦ ਵੀ ਲੱਗਿਆ ਦਾ ਹੋਏਗਾ ਤੁਹਾਡੇ।
ਪਤਾ ਨੀ ਲੱਗਿਆ ਹੋਏਗਾ ਕੋਈ ਜਾਂਦਾ ਹੀ ਨੀ ਉਹ ਪੇੜ ਦੇ ਕੋਲ ਹੀ ਨੀਂ ਜਾਂਦਾ, ਕਿਉਂਕਿ ਉਹ ਮਧੂਮੱਖੀ ਕਹਿਣਾ ਫੇਰ ਸਾਡਾ ਅ ਸਾਨੂੰ ਥੋੜਾ ਫੈਟੀ ਕਰ ਦੇਣਾ ਜਿਹੜਾ ਜਾਏਗਾ ਛੇੜੇਗਾ ਉਹਨੂੰ ਨਾਲ ਹੀ।
ਹਾਂਜੀ, ਹਾਂਜੀ ਏਹ ਗੱਲ ਤੇ ਹੈ।
ਹਾਂ। ਪਰ ਜਾਮੁਨ ਸਾਡੇ ਵੀ ਬਿਲਕ ਬਹੁਤ ਜਾਮੁਨ ਲੱਗਾ ਹੋਇਆ ਸਾਹਮਣੇ।
ਹਾਂਜੀ ਹਾਂਜੀ ਏਸੇ ਬਸ ਮੈਂ ਤਾਂ ਹੀ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਦੱਸਦਾ। ਕੀ ਵਧੀਆ ਸ਼ੂਜ ਪਾ ਕੇ ਜਾਣਾ ਤੁਸੀਂ ਮਤਲਬ ਜਿਹੜੇ ਆਰਾਮਦਾਇਕ ਪੈਰ ਨੂੰ ਚੱਲਣ ਚ ਅਸਾਨੀ ਹੋਵੇ, ਹਾਂਜੀ ਤੇ ਤੁਸੀਂ ਅਹ ਸਵੇਰੇ ਪੱਕਾ ਯਾ ਸਾ। ਸਾਢੇ ਪੰਜ ਵਜੇ ਮੈਂ ਆਜਾਂਗੀ ਤੁਹਾਡੇ ਘਰ ਤੇ ਸਾਢੇ ਚਾਰ ਪੰਜ ਚਲੋ ਪੰਜ ਵਜੇ ਠੀਕ ਐ ਪੰਜ ਵਜੇ ਆਜਾਂਗੀ ਤੇ ਹਾਂਜੀ, ਪੰਜ ਵਜੇ ਚੱਲਾਂਗੇ ਠੀਕ ਐ ਜੀ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ ਜੀ ਸਸ ਸ੍ਰੀ ਕਾਲ।